ਰੋਕ ਗੈਸਟਕ
ਹੈਲੋ, ਹਾਂਜੀ ਸਸ ਰੀ ਕਾਲ।
ਹਾਂ ਸਸ ਰੀ ਕਾਲ। ਹੈਲੋ।
ਹਾਂਜੀ, ਹੋਰ ਠੀਕ ਓਂ ਭੈਨ ਜੀ।
ਵਦੀਆ ਤੁਸੀਂ ਸਨਾਓ।
ਵਦੀਆ ਕੀ ਕਰਦੇ
ਕੁਛ ਨੀ ਬੈਠੇ ਹੋਈ ਸੀ।
ਬੜੇ ਦਿਨਾਂ ਬਾਦ ਯਾਦ ਕੀਤੈ।
ਬਸ ਮੈਂ ਸੋਚਾ, ਵੇਲੇ ਬੰਦੇਆਂ ਨੂੰ ਯਾਦ ਕਰ ਈ ਲਿੱਤਾ ਜਾਵੇ।
ਅੱਛਾ, ਚੰਗਾ ਕੀਤਾ ਹੋਰ ਕੀ। ਫਦੀਆ ਯਾਦ
ਹੂੰ, ਹੋਰ ਤੁਸੀਂ ਚੱਕਰ ਨੀ ਲਾਨਾ ਏਥੇ।
ਕੋਈ ਨੀ ਲਗਾਵਾਂਗੇ ਚੱਕਰ ਕੱਲ ਆਵਾਂਗੇ, ਵੈਸੇ ਈ ਸਾਡੀ ਛੋਟੀ ਭੈਨ ਨਰਾਜ ਚਈਦੀ ਐ।
ਅੱਛਾ।
ਬਸ ਹੋ ਗਈ ਕੈਂਦੇ ਹੁਨ ਅਸੀਂ ਓਦਰਲੇ ਪਾਸੇ ਜਾਨੈ ਬਸ ਏਥੇ ਰੈ ਲਿਆ ਬੜਾ
ਅੱਛੇਆ।
ਹਾਂਜੀ।
ਕੋਈ ਨੀ ਮੈਨੂੰ ਦੱਸ ਦੇਨਾ ਮੈਂ ਲੈਨ ਆਜਾਾਂਗੀ ਕੋਈ ਦਿੱਕਤ ਨੀ।
ਹਾਂਜੀ ਕੋਈ ਗੱਲ ਨੀ ਅਸੀਂ ਤਾਨੂੰ
ਬੈ ਬੈਗ ਵੈਗ ਪੈਕ ਕਰ ਦੇਨਾ ਓਦਾ ਨਾ ਜਿਵੇਂ ਤੁਸੀਂ ਨਈਂ ਵੀ ਆਨਾ ਹੋਏ ਤੇ ਓਨੂੰ ਤੇ ਭੇਜ ਦੇਨਾ, ਨਈੰ ਮੈਂ ਮੈਨੂੰ ਨੀ ਲੋੜ ਤੁਆਡੀ।
ਹੋਏ -ਹੋਏ ਐ ਕੀ ਗੱਲ ਹੋ ਗਈ ਹੋਈ ਐ ਠੀਕ ਐ ਕੋਈ ਨੀ ਫੇਰ। ਦੇਖਾਂਗੇ ਫਿਰ।
ਸਨਾਓ ਕੀ ਬਨਦਾ ਪਿਆ ਅੱਜ ਰੋਟੀ ਸਬਜੀ ਚ।
ਅੱਜ ਦਾਲ ਚਾਵਲ ਬਨਦੇ ਪਏਂ ਨੇ, ਪੈਲੇ ਅਸੀ ਮੋਮੋਜ਼ ਖਾ ਬੈਠੇ ਆਂ ਨਾ।
ਕੇੜੀ ਦਾਲ ਬਨਾਈ ਏ।
ਮਾਂਅ ਛੋਲਿਆਂ ਦੀ।
ਅੱਛਾ ਕਿਵੇਂ ਬਨਦੀ ਏ ਕੀ ਮਸਾਲੇ ਪਾਂਦੇ ਓ ਤੁਸੀ ਏਦੇ ਅੰਦਰ
ਕੀ ਕੈ ਰਏ ਓਂ?
ਕਿਵੇਂ ਬਨਾਂਦੇ ਓਂ ਤੁਸੀ?
ਸੁੱਕੀ ਏ, ਪੈਲੇ ਤੇ ਦਾਲ ਚੜਾ ਲਓ ਜਿਵੇਂ ਧੋ ਧੂ ਕੇ ਰੱਖ ਦੋ, ਫੇਰ ਉਸ ਤੇ ਓ ਤੜਕਾ ਲਗਾਓ ਤੇ ਮੈਂ ਤੇ ਓਦੇ ਚ ਨਾ ਪਾਂਨੀਂ ਆਂ ਸੁੱਕਾ ਧਨੀਆ ਨਾਲ ਪਾਤਾ ਗਰਮ ਮਸਾਲਾ, ਐਵੇਂ ਸੁਆਦ ਲੱਗਦੀ ਐ ਦਾਲ। ਲਸਣ ਦਾ ਤੜਕਾ ਲਗਾਓ।
ਅੱਛਾ! ਐਵੇਂ ਸਿੰਪਲ ਹੀ ਬਨ, ਬਨਾਉਂਦੇ ਹੋ ਤੁਸੀ?
ਹਾਂਜੀ! ਤੁਸੀ ਕਿਵੇਂ ਬਨਾਉਂਦੇ ਹੋ?
ਅੱਸੀ-ਅੱਸੀ ਤੇ ਦਾਲ ਨੂੰ ਪਹਿਲੇ ਵੋਸ਼ ਕਰਕੇ ਫਿਰ ਉਹਨੂੰ ਰੱਖ ਦਿਨੇਂ ਆ। ਫੇਰ ਉਹਦੇ ਵਿੱਚ ਨਮਕ ਤੇ ਹਰੀ ਮਿਰਚਾਂ ਪਾ ਕੇ, ਫੇਰ ਉਹਨੂੰ ਰੱਖ ਦਿਨੇ ਹਾਂ ਗੈਸ ਤੇ। ਸੀਟੀਆਂ ਲਗਵਾ ਦਿੰਨੇਂਆਂ। ਤੜਕੇ ਲਈ ਫੇਰ ਅਸੀ ਪਿਆਜ, ਟਮਾਟਰ, ਲੱਸਣ, ਅਦਰਕ, ਸਭ ਕੱਟਦੇ ਹਾਂ।
ਅਹਮ, ਹਮ!
ਪਹਿਲੇ ਤੇ ਅਸੀ ਲੱਸਣ, ਅਦਰਕ ਔਰ ਪਿਆਜ ਨੂੰ ਰੈੱਡ ਕਰ ਲੈਂਨੇਂ ਹਾਂ। ਫਿਰ ਉਸ ਤੋ ਬਾਅਦ ਟਮਾਟਰ ਪਾਉਂਨੇਂ ਹਾਂ। ਫੇਰ ਅਸੀ ਮਸਾਲੇ ਪਾਉਨੇਂ ਹਾਂ। ਸਾਰੇ ਮਸਾਲੇ ਸਾਡੇ ਹੁੰਦੇ, ਥੋੜਾ ਜਿਹਾ ਨਮਕ। ਇਕ ਹਲਦੀ, ਲਾਲ ਮਿਰਚ, ਪੀਸਾ ਧਨੀਆ, ਅਮਚੁਰ ਵੀ ਹੁੰਦਾ ਉਹਦੇ ਅੰਦਰ।
ਹਾਂ! ਅਸੀ ਵੀ ਪਾਉਂਨੇਂ ਹਾਂ ਅਮਚੂਰ।
ਫੇਰ ਉਹ ਤੜਕਾ ਤਿਆਰ ਹੋ ਜਾਂਦਾ ਹੈ। ਬਾਕੀ ਮੰਨ ਦੇ ਅਕੋਰਡਿੰਗ ਅਸੀ ਥੋੜਾ ਜਿਹਾ ਮੈਗੀ ਮਸਾਲਾ ਪਾ ਦਈਏ। ਤੇ ਪਾ ਦਈਏ, ਵਰਨਾ ਫਿਰ ਕਾਲੀ ਮਿਰਚਾਂ ਪਾਉਂਨੇਂ ਹਾਂ। ਤੇ ਦਾਲ ਬਨ ਜਾਂਦੀ ਹੈ ਸਾਡੀ।
ਅੱਛਾ! ਵਧੀਆ, ਅਸੀ ਵੀ ਇਹਦਾਂ ਹੀ ਕਰਨੇ ਹਾਂ। ਅਸੀ ਬਸ ਨਾ, ਹਰੀ ਮਿਰਚਾਂ ਤੜਕੇ ਚ ਹੀ ਪਾ ਦਿੰਨੇਂ ਹਾਂ। ਓਹਦਾਂ ਈ ਪਾਉਂਦੇ ਜਦੋ ਕੁੂੱਕਰ ਚ ਰੱਖਦੇ ਏਂ ਨਾ। ਹਾਂ! ਅਸੀ ਟਿਮਾਟਰ ਵੀ ਨੀ ਪਾਉਂਦੇ, ਅਸੀ ਉਹਦੋ ਸਾਰੇ ਮਸਾਲੇ ਪਾਉਂਨੇਂ ਹਾਂ। ਆਮਚੂਰ ਪਾ ਲਿਆ, ਨਮਕ, ਹਲਦੀ। ਹਲਦੀ, ਲਾਲ ਮਿਰਚ, ਹਾਂਜੀ।
ਅੱਛਾ!
ਹਾਂਜੀ! ਹੋਰ ਅਸੀ ਮਲਾਈ ਵੀ ਪਾ ਲੈਂਨੇਂ ਆ, ਕਈ ਵਾਰ। ਜਦੋ ਇੱਕਦਮ ਕਰੀਮੀ-ਕਰੀਮੀ ਬਨਾਉਨੀ ਹੋਏ ਨਾ।
ਅੱਛਾ!
ਹਾਂਜੀ! ਹੋਰ ਤੁਸੀ ਕੀ ਬਣਾਇਆ ਅੱਜ?
ਹਲੇ ਤੇ ਸੋਚਿਆ ਹੀ ਨਹੀਂ। ਹਲੇ ਤੇ ਪਾਪਾ, ਅੱਜ ਹਾਫ ਡੇ ਸੀ ਨਾ। ਤੇ ਸਫਾਈਆਂ ਕਰਨ ਲੱਗੇ ਹੋਏ ਸੀ। ਥੋੜਾ ਜਿਹਾ ਕੂਲਰ ਉਤਾਰਿਆ, ਉੱਪਰੋਂ ਨਾ। ਦੂਸਰੇ ਰੂਮ ਦੇ ਲਈ।
ਹੁਨ ਅਸੀ ਵੀ ਤੇ ਕਲ ਆਵਾਂਗੇ। ਹਾਂਜੀ!
ਜਦੋ ਸੋਂਹਨੀਂਆ, ਫਿਰ ਕੂਲਰ ਦੀ ਲੋੜ ਹੈ ਨਾ। ਫਿਰ ਇਸ ਲਈ ਪਾਪਾ ਨੇ ਸਾਫ਼ ਕੀਤਾ ਹੈ।
ਵਧੀਆ ਕੀਤਾ ਤੁਸੀ। ਹੋਰ ਕੀ! ਹੁਣ ਅਸੀ ਕੱਲ ਆਵਾਂਗੇ। ਸਾਨੂੰ ਵੀ ਤੇ ਲੋੜ ਏ।
ਅੱਛਾ! ਹਾਂ ਆ ਜਾਨਾ, ਫੇਰ ਸਫ਼ਾਈ ਦੁਬਾਰਾ ਕੀਤੀ ਤੇ ਮੈਂ, ਮੈਂ ਹੁਣੇ ਜਸਟ ਵਿਹਲੀ ਹੋਈ। ਤੇ ਮਾਸੀ ਆ ਗਏ ਫੋਨ ਲੈਨ। ਮੈਂ ਫੋਨ ਲੈ ਕੇ ਆਈ ਸੀ ਉਹਨਾਂ ਦਾ।
ਅੱਛਾ! ਠੀਕ-ਠੀਕ ਵਧੀਆ ਏ। ਚਲੋ ਵਧੀਆ। ਹੋਰ!
ਬਸ ਵਧੀਆ। ਅਸੀ, ਅਸੀ ਨੀ ਆਉਨਾਂ ਹਲੇ ਤੇ। ਫਿਲਹਾਲ, ਇਧਰ।
ਚਲੋ ਕੋਈ ਨੀ। ਦੇਖਨੇਂ ਹਾਂ, ਜਿੱਦਾਂ ਠੀਕ ਲੱਗੇ
ਦੇਖੋ, ਰਾਤੀ ਮੈਂ ਵੈਸੇ ਜਾਣਾ ਹੈ। ਆਪਣਾ ਡੋਗੀ ਲੈਣ ਜਾਣਾ ਏ, ਉਸੀ ਸਾਈਡ। ਤੇ ਦੇਖਾਂਗੀ।
ਕੋਈ ਨੀ ਆਨਾ ਇਧਰ ਵੀ, ਕੇ ਮਿਲ ਜੇ ਓ ਇੱਧਰ ਵੀ। ਹੋਰ
ਹੋਰ?
ਠੀਕ ਨੇ ਸਾਰੇ।
ਕੀ ਕਹਿ ਰਹੀ ਐ।
ਤੇ ਠੀਕ ਨੇ ਸਾਰੇ ਘਰੇ ਤੁਹਾਡੇ?
ਸਭ ਵਧੀਆ ਨੇ। ਚੱਲ ਰਹੀਏ ਸਭ ਦੀ।
ਅੱਛਾ- ਅੱਛਾ ਵਧੀਆ ਅਰੇ ਨਾਲ ਮੈਂ ਤੁਹਾਨੂੰ ਪਰਸ ਦਾ ਪੁੱਛਣਾ ਸੀ ਤੁਸੀਂ ਪਰਸ ਕਿੱਥੋਂ ਲੰਘਦੇ ਹੋ, ਮੈਂ ਤੁਹਾਨੂੰ ਦੇਖਿਆ ਸੀ ਨਾ ਉਦੋਂ ਤੁਸੀਂ ਬੜਾ ਸੋਹਣਾ ਹੈਂਡ ਬੈਗ ਪਕੜਿਆ ਵੇ ਸੀ, ਸ਼ੋਲਡਰ ਬੈਗ ਸੀ। ਬੜਾ ਪਿਆਰਾ
ਕੋਈ ਨੀ ਜਦੋਂ ਤੁਸੀਂ ਆਏ ਨਾ, ਤੇ ਉਦੋਂ ਮੈਂ ਤੁਹਾਨੂੰ ਦੱਸ ਦਾਂਗੀ, ਏਦਾਂ ਫਿਰ ਮੈਂ ਨਾ ਕੀ ਘੱਟ ਹੀ ਦੱਸਦੀ ਹੁੰਦੀ ਆ।
ਹਾਂ, ਜਦੋਂ ਤੁਸੀਂ ਆਏ ਨਾ ਮੈਂ ਤੁਹਾਨੂੰ ਲੈ ਜਾਗੀ।
ਫਲਾਈਨ ਜਾ ਕੇ ਜਿਵੇਂ ਆਪ ਸ਼ੋਪ ਵਗੈਰਾ ਤੋਂ
ਹੂੰ। ਹੋਰ ਘਰ ਸਭ ਵਧੀਆ?
ਮੈਂ ਕਿਹਾ ਤੁਸੀਂ ਔਨਲਾਈਨ ਜ਼ਿਆਦਾ ਸ਼ੋਪਿੰਗ ਕਰਦੇ ਹੋ ਜਾਂ ਓਫਲਾਈਨ?
ਮੈਂ ਦੋਨੋ ਹੀ ਕਰਦੀ ਆ।
ਨਾ ਹੋਰ ਦੱਸੋ ਮੌਸਮ ਕਿੱਦਾਂ ਦਾ ਤੁਹਾਡੇ ਉੱਧਰਲੇ ਪਾਸੇ?
ਅੱਜ ਮੌਸਮ ਵਧੀਆ ਹੋਇਆ ਵੇ ਦਾ ਸੂਬੇ ਬਹੁਤ ਗਰਮੀ ਸੀ। ਹੁਣ ਮੌਸਮ ਠੰਡਾ ਹੋਇ ਬਾਰਿਸ਼ ਬੁਰਿਸ਼ ਲੱਗੀ ਥੋੜੀ ਜੀ।
ਵਧੀਆ ਜੇ, ਸਾਡੀ ਇੱਥੇ ਵੀ ਬੜੀ ਬਾਰਿਸ਼ ਹੋਈ, ਉਹ ਇਨਾ ਸੋਣਾ ਮੌਸਮ ਬਣਾਦਾ ਅਸੀਂ ਪਹਿਲੇ ਹੀ ਬਾਹਰ ਬੈਠੇ ਹੋਏ ਸੀ, ਹੁਣੇ ਹੀ ਅੰਦਰ ਆਇਆ ਬਸ।
ਅੱਛਾ।
ਬਸ ਹੁਣ, ਖਾਵਾਂਗੇ ਰੋਟੀ ਥੋੜੀ ਦੇਰ ਤੱਕ। ਹੋਰ ਤੁਸੀਂ ਕਦੋਂ ਤੱਕ ਖਾਓਗੇ ਰੋਟੀ, ਤੁਸੀਂ ਤਾਂ ਮੈਨੂੰ ਲੱਗਦਾ ਲੇਟ ਹੀ ਖਾਂਦੇ ਹੋ ਹਨਾ?
ਅਸੀਂ ਤੇ ਲੇਟ ਹੀ ਖਾਂਨੇ ਆ, ਹਜੇ ਤੇ ਅਸੀਂ ਵਹਲੇ ਵੀ ਹੁਣੇ ਹੀ ਹੋਏ ਸੀ, ਮੈਂ ਪ੍ਰੈਸ ਵਗੈਰਾ ਕਰ ਰਹੀ ਸੀ ਕੱਪੜੇ। ਬਾਕੀ ਕੱਪੜੇ ਅਸੀਂ ਵਾਸ਼ ਕੀਤੇ ਸੀ ਅੱਜ ਤੇ ਬਸ ਉੱਥੋਂ ਵਿਹਲੇ ਹੋਏ ਫੇਰ ਪਾਪਾ ਲੈ ਕੇ ਬਹਿ ਗਏ ਕੋਈ ਨਾ ਕੋਈ ਕੰਮ, ਫੇਰ ਉਹਦੀ ਵਜਾ ਤੋਂ ਵਾਪ ਪਿਸ ਝਾੜੂ ਪੋਚੇ ਕਰਨੇ ਪਏ, ਬਸ ਹੁਣ ਫਰੀ ਆ ਹੁਣ ਤੇ ਮੇਰੇ ਸੋਚ ਰਹੀ ਹੂ ਸੋ ਹੀ ਜਾਈਏ।
ਵਧੀਆ।
ਉਨ ਵ ਵੈਸੇ ਹੀ ਸੁਣਿਆ ਤੁਸੀਂ ਕੱਲ ਲਈ ਆਏ ਹੋ। ਗਏ ਸੀ ਤੁਸੀਂ ਕਿੱਥੇ?
ਹਾਂ, ਕੱਲ ਤਾਂ ਬਹੁਤ ਬੁਰਾ ਫਸ ਗਏ ਸੀ, ਸਾਡੇ ਮੇਰੇ ਨਾਲ ਤਾਂ ਬਹੁਤ ਚੋਟ ਹੋਈ ਕੱਲ।
ਅੱਛਾ, ਹਾਂ ਮੈਨੂੰ ਦੱਸਿਆ ਤੇ ਕਿਸੇ ਨੇ, ਕਿ ਬਈ ਸਕੈਮ ਵਗੈਰਾ ਹੋ ਗਿਆ ਤੁਹਾਡੇ ਨਾਲ।
ਬਸ ਕੱਲ ਤਾਂ ਬਸ ਪੁੱਛੋ ਹੀ ਨਾ ਤੁਸੀਂ।
ਹਾਂ।
ਅਸੀਂ ਤਿੰਨ ਵਜੇ ਤੋਂ ਲੈ ਕੇ ਸਾਢੇ ਸੱਤ ਵਜੇ ਤੱਕ ਖੜੇ ਹੀ ਰਹੇ।
ਅੱਛਾ, ਐਸਾ ਕੀ ਹੋ ਗਿਆ ਸੀ?
ਬਸ ਸਾ ਮੇਰੇ ਨਾਲ ਉਹ ਉਹੋ ਟਿਕਟ ਬੁੱਕ ਕਰਾਈ, ਬਟ ਉਹ ਟਿ ਕਟ ਫੇਕ ਹੈਗੀ ਸੀ। ਬਸ ਦਾ ਮੇਰਾ ਹੋਇਆ ਨੀ ਬਸ ਮੈਂ ਸੋਚੇਆ ਬਸ ਕੇ ਘਰ ਪਹੁੰਚ ਜਾਈਏ ਬਸ ਅਸੀਂ ਜਲਦੀ ਤੋਂ ਜਲਦੀ।
ਮੈ ਵੀ ਟਿਕਟ ਵਗੈਰਾ ਕਰਾਈ ਓਥੋਂ ਈ ਕਰਾਈ ਸੀ ਤੇ ਹੋਰ ਕਰਾਈ ਸੀ ਔਨਲਾਈਨ ਵਗੈਰਾ।
ਮੈਂ ਓਥੋਂ-ਓਥੋਂ ਈ ਕਰਾਈ ਸੀ ਓਥੇ ਕੋਈ ਲੇਡੀ ਖੜੀ ਸੀ ਓਨੇ ਮੇਰੀ ਟਿਕ ਟ ਕੀਤੀ, ਮੈਨੂੰ ਲੱਗੇਆ ਚਲੋ ਠੀਕ ਐ ਹੋ ਗਈ ਟਿਕ ਟਿਕਟ ਮੇਰੀ ਮੈਂ ਖੜੀ ਦੀ ਖੜੀ ਰੀ ਸੀ। ਛੇ ਵੱਜ ਪੰਜ ਵੱਜਗੇ, ਛੇ ਵੱਜਗੇ, ਸੱਤ ਵੱਜਨ ਤੇ ਆਏ ਫਿਰ ਮੈਨੂੰ ਥੋੜਾ ਹੋਏਆ ਕੀ ਟਿਕਟ ਹਜੇ ਤੱਕ ਹੋਈ ਕਿਓਂ ਨੀ ਬੁੱਕ।
ਅੱਛਾ।
ਮਤਲਬ ਅਬੀ ਹਲੇ ਤੱਕ ਓ ਬੱਸ ਕਿਓਂ ਨੀ ਆਂਦੀ ਪਈ ਐ ਬੱਸ ਫਿਰ ਮੈਨੂੰ ਥੋੜਾ ਜਾ ਹੋ ਗੇਆ ਮੈਂ ਕਿਆ ਯਾਰ ਏ ਹੋ ਕੀ ਗੇਆ। ਹੁਨ ਬਸ-ਬਸ ਆ ਨੀ ਰਈ ਸੀ ਫਿਰ ਮੈਨੇ ਮੈਨੂੰ ਲੱਗਾ ਚੱਲ ਪੈਸੇ ਲੱਗ ਗਏ ਤੇ ਲੱਗ ਗਏ। ਬਟ ਫਿਰ ਹੁਨ ਦੂਸਰੀ ਬੱਸ ਦਾ ਵੀ ਹੋਨਾ ਸੀ ਦੂਸਰੀ ਬੱਸ ਦਾ ਵੀ ਹਾਲਾਂਕਿ ਹੋ ਤੇ ਗੇਆ ਸੀ ਬਟ ਓ ਸਾਡੀ ਨਾ ਅੱਖਾਂ ਤੇ ਅੱਗੋਂ ਈ ਲੰਘ ਗਈ ਸੀ ਓ ਬਸ ਫੇਰ ਓ ਸਾਨੂੰ ਓਨਾਂ ਨੇ ਕੀ ਕੀਤਾ ਓਨਾਂ ਨੇ ਸਾਨੂੰ ਜਲਦੀ ਦੂਜੀ ਬੱਸ ਚ ਬਿਠਾਨਾ ਚਾਏਆ।
ਤੇ ਫਿਰ ਤੁਆਡੇ ਐਕਸਟਰਾ ਪੈਸੇ ਵਗੈਰਾ ਨੀ ਲੱਗੇ ਐਦਾਂ।
ਲੱਗੇ ਪੈਸੇ ਤਾਂ ਲੱਗੇ ਪੈਸੇ ਤੋ ਕੀ ਦੱਸਾਂ ਤੁਆਨੂੰ ਬੋਤ ਮਾੜਾ ਹੋਏਆ ਸਾਡੇ ਨਾਲ।
ਬੱਛੇਆ।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
ਕੰਮੋ ਹੋਰ
ਜਿੱਥੇ ਦੇਨਾ ਹੁੰਦਾ ਨਾ ਫੇਰ ਕੀ ਦੱਸ, ਜਿੱਥੇ ਜਿੱਥੇ ਲੱਗਨੇ ਹੋਨ ਲੱਗ ਜਾਂਦੇ ਨੇ ਬਸ। ਜਿੱਥੇ ਨਿਕਲਨਾ ਹੋਵੇ ਹੂੰ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
ਹੋਰ ਦੱਸੋ ਮੈਂ ਕਿਆ
ਕੀ ਕੈ ਰੇ ਓਂ?
ਹੋਰ ਦੱਸੋ ਮੈਂ ਕਿਆ
ਵਦੀਆ।
ਤਸੀਂ ਫਿਰ ਕੱਲੇ ਈ ਸੀ ਕੱਲ ਕੇ ਹੋਰ ਵੀ ਸੀ ਤੁਆਡੇ ਨਾਲ ਜਨੇ ਕੋਈ।
ਸੀ ਮੇਰੇ ਨਾਲ ਮੇਰੀ ਦੋ ਸਿਸਟਰ ਦੀਆਂ ਬੇਟੀਆਂ ਸੀ। ਬਚਾਰੀਆਂ ਓਹ ਵੀ ਭੁੱਖੀਆਂ ਆਈਆਂ।
ਤਾਂ
ਹੂੰ ਓਨਾਂ ਨਾਲ ਵੀ ਚੋਟ ਹੋ ਗੀ। ਓਨਾਂ ਨੂੰ ਲੱਗੇਆ ਅਸੀਂ ਚੱਲੇ ਆਂ ਆਪਨੀ ਮਾਸੀ ਨਾਲ ਵਦੀਆ ਲੰਘ ਜਾਏਗਾ ਟਾਈਮ।
ਬਈ ਦੇਓ ਓਦਾਂ ਹੋ ਕੋਈ ਰੈਂਦਾ ਤੁਸੀਂ ਕੀ ਚਲੋ ਕੋਈ ਨੀ ਹੋਰ
ਬਸ ਵਦੀਆ‌।
ਜਦੋਂ ਸਾਰੇ
ਮਾਸੀ ਆਈ ਹੋਈ ਐ ਨਾ ਅੰਦਰ ਤੇ ਓਹ ਬੈਠੇ ਨੇ ਸਾਰੇ ਓਦਰ।
ਅੱਛਾ ਬਸ ਤਾਨੂੰ ਮਤਲਬ ਮੈਂ ਡਿਸਟਰਬ ਕਰਤਾ ਹੈਂ ਫੋਨ ਕਰਕੇ।
ਨਹੀਂ-ਨਹੀਂ ਐਸਾ ਨਈਂ ਐ।
ਹੋਰ?
ਬਸ ਵਧੀਆ।
ਹੋਰ ਜੋ ਵੀ ਠੀਕ ਤੁਹਾਡਾ। ਅਸੀਂ ਨਹੀਂ ਹਾਲੇ ਨਹੀਂ ਖਾਈ ਅਸੀਂ ਨਹੀਂ ਖਵਾਈ ਹਲੇੇ। ਖਾਵਾਂਗੇ ਹੁਣ ਬਸ ਥੋੜੀ ਦੇਰ ਤੱਕ। ਪਰ ਡੋਗੀ ਠੀਕ ਹੈ ਤੁਹਾਡਾ।
ਡੋਗੀ ਠੀਕ ਨਹੀਂ ਐਸੀ ਹ।
ਇੰਨੇ ਮੈਂ ਖੁਸ਼ ਹੋਇਆ ਉਹਨਾਂ ਤੇ ਬੜਾ ਜ਼ਿਆਦਾ
ਹੈਲੋ
ਹੋਰ
ਬਸ ਕੁਛ ਨਹੀਂ ਬਸ ਵਧੀਆ।
ਚੱਲ ਰਹੀ ਇਦਾਂ ਗੱਡੀ ਚੱਲੀ।
ਕਹਿੰਦੇ ਕੀ ਬੋਲਿਆ।
ਚੱਲ ਰਹੀ ਗੱਡੀ ਤੇ ਅੱਛਾ ਮੈਂ ਕਿਹਾ ਹਾਂਜੀ
ਇਹ ਕੀ ਕਰਦੇ ਹੋਰ।
ਕੁਛ ਨੀ ਬਸ ਉਹ ਆਏ ਸੀ ਉਹਨੂੰ ਸਮਾਨ ਫੜਾਣਾ ਸੀ ਥੋੜਾ ਬਹੁਤ। ਮੈਂ ਉਹਨਾ ਦਾ ਸਮਾਨ ਲੈ ਕੇ ਆਈ ਸੀ ਨਾ। ਤੇ ਫਿਰ ਉਹ ਲੈਣ ਆਏ ਸੀਗੇ।
ਹੁਣ ਤੇ ਠੀਕ ਹੈ। । ਚਲੋ ਠੀਕ ਫਿਰ ਬਾਅਦ ਚ ਕਰਦੇ ਆ ਕੱਲ ਮੈਂ ਵੀ ਰੋ। ਰੋਟੀ ਖਾਲਾ ਜਰਾ ਹਾਂਜੀ ਠੀਕ ਆ ਉਸ ਨੇ।